ਹੈਲੋ! ਹਾਂਜੀ ਵਧੀਆ ਜੀ ਵਧੀਆ, ਹੋਰ ਤੁਸੀਂ ਦੱਸੋ?
ਸਭ ਵਧੀਆ ਜੀ, ਹੋਰ ਕੀ ਕਰੀ ਜਾਂਦੇ ਸੀ?
ਬੳ ਕੁਛ ਨੀ ਬਸ, ਸੰਡੇ ਇੰਜੋਏ ਕਰ ਰਹੇ ਸੀ।
ਅੱਛਾ ਅੱਛਾ, ਹਾਂ ਮੈਂ ਵੀ ਅੱਜ ਸੰਡੇ ਸੀ ਅੱਜ ਫ੍ਰੀ ਸੀ, ਮੈਂ ਚਲੋ ਵੀਰੇ ਨੂੰ ਫੋਨ ਕਰਕੇ ਪੁੱਛਿਏ। ਫ੍ਰੀ ਆ ਤੇ, ਚਲੋ ਆ ਕਿਤੇ ਆਪਾਂ ਹੋ ਆਈਏ। ਗੁਰਦੁਆਰੇ ਗੁਰਦੂਰੇ, ਮੱਥਾ ਮੁੱਥਾ ਟੇਕ ਆਈਏ।
ਹਾਂਜੀ ਹਾਂਜੀ, ਸਹੀ ਗੱਲ ਹੈ, ਹੋਰ ਬਾਕੀ ਦਿਨ ਤੇ ਹਾਂ, ਇੱਕ ਸੰਡੇ ਹੀ ਹੁੰਦਾ ਬੱਸ।
ਹਾਂਜੀ ਹਾਂਜੀ, ਵਾ ਉਹ ਸਾਰਾ ਦਿਨ ਏ, ਸਾਰਾ ਪੈਕ ਇੱਕ ਕੰਮ ਕਰਨਾ, ਸੰਡੇ ਇ ਉਹ ਆਪਾਂ ਨੂੰ ਟਾਈਮ ਮਿਲਦਾ ਆਣਾ, ਘੁੰਮਣ ਫਿਰਨ ਦਾ ਫੈਮਲੀ ਨੂੰ ਟਾਈਮ ਦੇਨ ਦਾ ਆਣਾ, ਇੰਜੋਏ ਕਰਨ ਦਾ
ਸਹੀ ਗੱਲ ਹੈ ਸਹੀ ਗੱਲ ਹੈ, ਬਿਲਕੁਲ
ਹਾਂਜੀ ਹਾਂਜੀ, ਮੈਂ ਚਲੋ ਕ ਵੀਰੇ ਨੂੰ ਕਾਲ ਕਰਦਾ ਹਾਂ, ਚਲੋ ਪੁੱਛੀਏ ਵੀਰੇ ਨੂੰ ਆਪਾਂ ਤੇ ਗੁਰਦੁਆਰੇ ਮੱਥਾ ਟੇਕ ਕੇ ਆਈਏ ਸਾਰੇ ਫੈਮਲੀ ਹਨਾ, ਆਪਾਂ ਇਧਰੋਂ ਤੁਹਾਡੀ ਫੈਮਿਲੀ, ਹਾਡੀ ਫੈਮਲੀ ਹੋ ਗਈ, ਹੈਨਾ ਗੁਰਦੁਆਰੇ ਆਪਾਂ ਮੱਥਾ ਟੇਕ ਕੇ ਆਉਂਦੇ ਹਾਂ। ਜਿੱਦਾਂ ਕਿ ਤੁਹਾਨੂੰ ਪ ਤਾ ਵਾ ਸੈਟਰਡੇ ਸੰਡੇ ਨੂੰ ਚੁਪਹਿਰਾ ਸਾਹਿਬ, ਲੱਗਦਾ ਨਾ ਸ਼ਹੀਦਾ ਸਾਹਿਬ। ਅੱਜ ਤਾਂ ਸੰਡੇ ਆ, ਅੱਜ ਸੰਡੇ ਚਲੋ ਅੱਜ ਚੁਪਹਿਰਾ ਲੱਗਿਆ ਹੋਣਾ ਹੈ ਹਨਾ? ਚਾਰ ਵੇ ਕਿ ਚੁਪਹਿਰਾ ਸਾਹਿਬ, ਮੁੜ ਕੇ ਸਮਾਪਤੀ ਹੋ ਜਾਂਦੀ ਹੈ ਨਾ, ਭੋਗ ਪੈ ਜਾਂਦਾ ਚਾਰ ਵਜੇ। ਅਸੀਂ ਚਾਰ ਵਜੇ ਫੇਰ ਸ਼ਹਿਦਾ ਸਾਹਿਬ ਜਾਵਾਂਗੇ ਨਾ, ਕਿਉਂਕਿ ਰਸ਼ ਚ ਬੱਚੇ ਹੈਗੇ ਫਿਰ ਰਸ਼ ਹੋਣਾ, ਬਹੁਤ ਜ਼ਿਆਦਾ ਹਣਾ? ਦਰਸ਼ਨ ਨੀ ਹੋਣੇ ਬਾਬਾ ਜੀ ਦੇ, ਹਾਂਜੀ।
ਹਮ, ਹੋਰ ਸਭ ਵਧੀਆ।
ਚਲੋ ਵਧੀਆ ਚਾਹੀਦਾ ਹੋਰ ਕੰਮ-ਕਜ ਵਧੀਆ ਚੱਲਣ ਦਾ ਫਸਟ ਕਲਾਸ ਚੱਲਣ ਦਾ?
ਹਾਂਜੀ, ਹਾਂਜੀ, ਹਾਂਜੀ ਸਭ ਵਧੀਆਮ ਫਸਟ ਕਲਾਸ ਮੇਰੇ ਮਾਲਕ ਦੀ।
ਚਲੋ ਮਿਹਰ ਹੀ ਚਾਹੀਦੀ ਮਾਲਕ ਦੀ ਹਨਾ? ਉਹ ਉਹਨੇ ਦੇਣਾ ਜੋ ਲਾਣਾ ਅਸੀਂ ਤੇ ਬਸ- ਕਰਨ ਵਾਲੇ ਆਪਾਂ ਕੰਮ ਕਰਨ ਵਾਲੇ, ਜੋ ਕਰਨਾ ਉਹਨੇ ਕਰਨਾ ਹੈਨਾ? ਹਾਂਜੀ।
ਹੋਰ? ਅੱਜ ਗਰਮੀ ਬਹੁਤ ਹੋਈ ਹੈ ਹਨ?
ਅੱਜ ਹਾਂਜੀ-ਹਾਂਜੀ ਗਰਮੀ ਬਹੁਤ ਜ਼ਿਆਦਾ ਹੋ ਪਈ ਮੈਂ ਗਾ ਅ ਮਤਲਬ ਕਿ ਮੈਂ ਵੈਦਰ ਦੇ ਵਿੱਚ ਵੇਖਿਆ ਹੀ ਕਹਿੰਦੇ ਇਸ ਹਫ਼ਤਾ ਪੂਰਾ ਮਤਲਬ ਕਿ ਗਰਮੀ ਬਹੁਤ ਜ਼ਿਆਦਾ ਆ।
ਅੱਛਾ ਜੀ? ਤੇ ਮੀਂਹ ਦੀ ਕੋਈ ਸੰਭਾਵਨਾ ਨੀ?
ਨਾ-ਨਾ, ਗਰਮੀ ਇਸ ਹਫ਼ਤੇ ਮਤਲਬ ਕੇ ਅੱਜ ਤੋਂ ਗਰਮੀ ਬਹੁਤ ਜ਼ਿਆਦਾ ਵੱਧ ਗਈ ਹੈ, ਉੱਦਾਂ ਮੈਂ ਵੇਖੀ ਵੀ ਹੈ ਟੈਂਪਰੇਚਰ ਵੇਖਿਆ ਵੀ ਹੈ ਟੈਂਪਰੇਚਰ ਵਧਿਆ। ਹਾਂ, ਮਤਲਬ ਕੀ ਇਸ ਹਫ਼ਤੇ ਹੁਣ ਪੂਰੀ ਗਰਮੀ ਬਹੁਤ ਜਿਆਦਾ ਚੱਲਣੀ ਆ।
ਹਾਂਜੀ-ਹਾਂਜੀ, ਸਹੀ ਗੱਲ ਹੈ, ਬਿਲਕੁਲ।
ਬਾਰਾ ਗਰਮੀ ਹੈਗੀ, ਬੱਚੇ ਵੀ ਨੀ ਘਰੋਂ ਬਾਹਰ ਨਿਕਲ ਕੱਢੀ ਤੇ ਹਨਾ? ਉਹਨਾਂ ਦੇ ਮ- ਗੱਲ ਮੰਨਨੀ ਨੀ ਬੱਚਿਆਂ ਨੇ ਉਹਨਾਂ ਨੇ ਕਹਿਣਾ ਅਸੀਂ ਬਾਹਰ ਖੇਡਣਾ ਪਰ ਗਰਮੀ ਚ ਕੌਣ ਉਹਨਾਂ ਨਾਲ ਬੱਚ ਬੱਚਿਆਂ ਨੂੰ ਸਮਝਾਵੇ ਹੈਨਾ?
ਸਹੀ ਗੱਲ ਹੈ, ਬੱਚੇ ਨੀ ਮੰਨਦੇ ਬਈ ਹੁਣ ਮੈਂ ਵੀ ਦੇਖਦਾ ਕਮਰੇ ਦੇ ਵਿੱਚ ਹੁਣ ਗਲੀ ਚ ਬਈਆਂ ਦੇ ਬੱਚੇ ਇਧਰ- ਉਧਰ ਫਿਰੀ ਜਾਂਦੇ ਪਏ ਨੇ। ਸਾਡੇ ਕੋਲ ਪੱਖੇ ਥੱਲੇ ਨੀ ਬੈਠਾ ਜਾਂਦਾ ਪਿਆ ਧੁੱਪੀ ਫਿਰੀ ਜਾਂਦੇ ਪਏ ਨੇ।
ਸਹੀ ਗੱਲ ਸਹੀ ਗੱਲ ਇਹੀ ਗੱਲ ਤੁਹਾਡੀ ਸਹੀ ਹੈ, ਸਾਡੇ ਕੋਲ ਪੱਖੇ ਥੱਲੇ ਨੀ ਬੈ ਪੈ ਜਾਂਦਾ, ਬਈਆ ਦੇ ਬੱਚੇ ਆ ਧੁੱਪੇ ਭੱਜੇ ਫਿਰ
ਹਾਂ, ਧੁੱਪੇ ਭੱਜੇ ਫਿਰਦੇ ਮੈਂ ਦੇਖਦਾ ਮੈਂ ਕੈਮਰੇ ਚ। ਹਮ
ਹੋਰ ਜੀ। ਹਾਂ ਇਹ ਗੱਲ ਤੁਹਾਡੀ ਸਹੀ ਆ ਇਹ ਗੱਲ ਨੋਟ ਕੀ ਤੀ ਹੋਊਗੀ ਤੁਸੀਂ? ਜਿਵੇਂ ਕਿ, ਆਈ ਮਤਲਬ ਕਿ ਪੰਜਾਬੀ ਲੋਕ ਧੁੱਪਾ ਵਿੱਚ ਕੰਮ ਵੀ ਕਰਦੇ ਹੋਈਏ ਨਾ ਤੇ ਅਸੀਂ ਉੱਥੇ ਮਤਲਬ ਕੀ, ਜਿਵੇਂ ਕਿ ਧੁੱਪ ਦੇ ਵਿੱਚ ਆਈ ਕੰਮ ਕਰਨਦੇ ਹ ਅਸੀਂ। ਮਹਿਸੂਸ ਕਰੀਏ ਨਾ ਗਰਮੀ ਬੂਤ ਘਰ ਚੱਲਏ ਉਹੀ ਹਾਡੀ ਜਗ੍ਹਾ ਦੇ ਬਈਏ ਕੋਈ ਬੈਠੇ ਹੋ ਨਾ ਉਹਨਾਂ ਨੇ ਕਹਿਣਾ ਕਿ ਆਈ ਗਰਮੀ ਉਹਨਾਂ ਨੂੰ ਲੱਗਦੀ ਨੀ ਹਨਾਂ, ਉਹਨਾਂ ਨੇ ਕੰਮ ਹੀ ਕਰੀ ਜਾਣਾ ਧੁੱਪ ਵਿੱਚ ਵੀ ਬੈਠ ਗਏ।
ਸਹੀ ਗੱਲ ਐ, ਸਹੀ ਗੱਲ ਐ। ਮੈਂ ਹੁਣੇ ਗਿਆ ਸੀ, ਮੈਂ ਕਿਹਾ ਚਲੋ ਸੰਡੇ ਵੇ ਅੱਜ ਤੇ ਕੁਛ ਤੇ ਆ ਮੇਰੇ ਤੇ ਬਹੁਤ ਐਸੀ ਤੈਸੀ ਹੋ ਗਈ, ਮੈਂ ਸਹੀ ਗੱਲ ਦੱਸਾਂ ਬਹੁਤ ਗਰਮੀ ਲੱ ਇੰਨੀ ਗਰਮੀ ਲੱਗੀ ਫੇਿਰ ਜਦੋਂ ਉੱਥੇ ਪਹੁੰਚੇ ਮੋਲ 'ਚ, ਚਲੋ ਉੱਥੇ ਏਸੀ ਵਗੈਰਾ ਚੱਲਦਾ ਪਿਆ ਸੀ। ਤੇ ਬਸ ਠੀਕ ਲੱਗਿਆ, ਫੇਰ ਉਸ ਤੋਂ ਬਾਅਦ ਜਦੋਂ ਉੱਥੋਂ ਨਿਕਲਣ ਲੱਗੇ ਮੈਂ ਕਿਹਾ ਨਾ ਪਰਾਵਾ, ਤੂੰ ਵਾਪਸ ਅੰਦਰ ਮੈਂ ਕਰਦਾ ਇੱਕ ਘੰਟਾ ਹੋਰ ਘੁੰਮ ਲਈਏ, ਤੇ ਹਾਂਜੀ
ਸਹੀ ਗੱਲ ਭਾਜੀ ਬਹੁਤ ਬੰਦਾ ਕਹਿੰਦਾ ਵਾ ਕਿ, ਆਹ ਏਸੀ 'ਚ ਬੈਠੇ ਰਹੀਏ, ਹੈਨਾ।
ਹਾਂਜੀ, ਗਏ ਸੀ ਅਸੀਂ ਇੱਕ ਸਮਾਨ ਲੈਣ, ਤੇ ਪੰਜ ਜੀ ਅਸੀਂ ਆਏ ਘਰ, ਤੋਂ ਬਾਅਦ ਡੇਢ ਦੋ ਘੰਟੇ ਬਾਅਦ
ਗਰਮੀ ਕਰਕੇ, ਗਰਮੀ ਕਰਕੇ ਤੇਜ਼ ਸੀ, ਜੇ ਫੇਰ ਭਿੱਟੇ ਤੇ ਆ ਨਾ ਜਾਨਾ।
ਅੱਛੇ ਮਨ ਨੀ ਕੀਤਾ ਬਾਹਰ ਨਿਕਲਣ ਦਾ, ਬਾਹਰ ਨਿਕਲੇ ਇੰਨੀ ਗਰਮੀ
ਭਾਜੀ ਨਹੀਂ ਗਰਮੀ, ਜੇ ਬੰਦਾ ਏਸੀ 'ਚ ਬੈਠਾ ਹੋਵੇ ਨਾ, ਤੇ ਯਕਦਮ ਕੋਈ ਬਾਹਰ ਭਵੇ, ਪਾਣੀ ਦਾ ਗਲਾਸ ਹੀ ਬਾਹਰ ਫੜਨਾ ਪਇਆ ਜੇ ਬੰਦੇ ਨੂੰ, ਬਹੁਤ ਗਰਮੀ ਲੱਗਦੀ ਜੇ।
ਹਾਂਜੀ, ਸਹੀ ਗੱਲ ਹੈ।
ਬੰਦਾ ਕਹਿੰਦਾ, ਏ ਸੀ 'ਚ ਬੈਠਾ ਰਵਾਂ ਮੈਂ
ਅੱਛਾ ਜੀ।
ਹਾਂਜੀ। ਹੋਰ ਜੀ?
ਹੋਰ ਸਭ ਵਧੀਆ ਇਕਦਮ, ਫਸਟ ਕਲਾਸ
ਚਲੋ ਵਧੀਆ ਹੀ ਚਾਹੀਦਾ, ਹੈਣਾ।
ਹਾਂਜੀ- ਹਾਂਜੀ, ਹਾਂਜੀ, ਹੋਰ ਅੱਛਾ ਤੁਸੀਂ ਗਏ ਸੀ ਕੱਲ ਸਕੂਟੀ ਬਾਰੇ?
ਹਾਂਜੀ ਹਾਂਜੀ ਮੈਂ ਗਿਆ ਸੀ, ਆਪਣਾ ਅੱਜ ਗਿਆ ਸੀ ਮੈਂ, ਤੇ ਸੈਕਿੰਡਡ ਹੈਂਡ ਇੱਕ ਬ ਕਿਹਾ ਆਇ ਵ, ਮੈਂ ਐਕਟਿਵਾ ਸੈਕਿੰਡ ਹੈਂਡ, ਉਹ ਦੇ ਰਿਹਾ ਵਾ ਆਪਾਂ ਨੂੰ ਅਹ ਤਤੀ ਹਜ਼ਾਰ ਦੀ, ਕਹਿੰਦਾ ਜੇ ਤੁਸੀਂ ਫਾਈਨੈਂਸ ਕਰਾਉਣੀ, ਤੇ ਇਹ ਸੈਕਿੰਡ ਹੈਂਡ ਫਾਈਨੈਂਸ ਵੀ ਹੋ ਜਾਏਗੀ ਪਨੈਸ ਕਰਕੇ ਤੁਹਾਨੂੰ, ਤੇਤੀ -ਚੌਂਤੀ ਕੁ ਹਜਾਰ 'ਚ ਪੈਣੀ ਆ।
ਤੇ ਕਿਹੜੀ ਕੰਪਨੀ ਦੀ?
ਅ ਤੁਹਾਡੀ ਆਵਾਜ਼ ਨੀ ਵੀਰੇ, ਕਲੀਅਰ ਆਉਂਦੀ ਜੀ
ਅੱਛਾ, ਅਹ ਰੁਕੋ, ਹੁਣ ਆ ਰਹੀ ਆਵਾਜ਼?
ਹਾਂਜੀ ਹਾਂਜੀ, ਹੋਣ ਆ ਜੀ
ਅੱਛਾ, ਮੈਂ ਕਹਿ ਰ ਸੀ, ਕਿਹੜੀ ਕੰਪਨੀ ਦੀ ਵੇਖ ਰਹੇ ਹੋ? ਵਖਿਆ
ਉਹ ਡੇ ਆਪਣਾ ਉਹ ਡੇਲਰ ਦੀ ਭਵੇ, ਕੀ ਇਏਦਾਂ ਦੀ ਕੋਈ ਕੰਪਨੀ ਹੈਗੀ ਆ।
ਅੱਛਾ ਅੱਛਾ, ਠੀਕ ਹੈ ਠੀਕ ਹੈ, ਹਾਂ ਉਹ ਕੰ ਦੇਖੋ ਕੰਪਨੀਆਂ ਬਹੁਤ ਨੇ
ਹਾਂਜੀ, ਹਾਂਜੀ।
ਬਹੁਤ ਕੰਪੀਆਂ ਨੇ, ਇਲੈਕਟ੍ਰਿਕ ਸਕੂਟੀ ਦੇ ਵਿੱਚ ਨਾ
ਹਾਂਜੀ, ਤੇ ਉਹਓਡੀਲਾ ਦੀ ਕੰਪ ਆਪਣੀ ਹੈਗੀ ਹੈ ਤੇ ਆਪਣਾ, ਬੈਟਰੀ ਦੀ ਉਹਨਾਂ ਨੇ ਗਰੰਟੀ ਵੀ ਦਿੱਤੀ ਆ ਦੋ ਸਾਲ ਦੀ, ਬੈਟਰੀ ਦੀ ਗਰੰਟੀ ਦਿੱਤੀ ਹੈ ਕਿ ਦੋ ਸਾਲ ਬੈਟ ਟ੍ਰੇਨ ਵਿੱਚ ਕੁਛ ਵੀ ਹੁੰਦਾ ਹਨਾ, ਅਸੀਂ ਚੇਂਜ ਕਰ ਦਾਂਗੇ।
ਠੀਕ ਏ।
ਹਾਂਜੀ ਬੱਤੀ, ਮੈਂ ਕਿਹਾ ਚਲੋ ਠੀਕ ਆ, ਕਿੱਥੇ ਲੱਖ ਰੁਪਇਆ ਖਰਚਣਾ ਚਲੋ ਆਪਣਾ ਤੇਤੀ ਚੌਂਤੀ ਹਜਾਰ ਦੇ ਵਿੱਚ ਆਪਣਾ ਐਕਟਵਾ ਮਿਲ ਜਾਂਦੀ ਤੇ ਹੋਰ ਕੀ ਚਾਹੀਦਾ ਹਨਾ।
ਹਾਂਜੀ-ਹਾਂਜੀ, ਸਹੀ ਗੱਲ ਆ ਉਹ ਵੀ ਫਾਈਨਾਸ ਮਿਲਦੀ ਪਈ ਆ ਠੀ
ਪੇਮੈਂਟ ਵੀ ਕਹਿੰਦੇ ਜ ਜਿੰਨੀ ਡਾਊਨ ਪੇਮੈਂਟ ਤੇ ਨੀ ਹੈ, ਤੁਸੀਂ ਦੇ ਦੋ ਤੇ ਬਾਕੀ ਤੁਹਾਨੂੰ ਫਾਈਨੈਂਸ ਕਰ ਦਿੰਦੇ ਚਲੋ ਠੀਕ ਆ।
ਠੀਕ ਆ ਵਧੀਆ ਗੱਲ ਆ,
ਹਾਂਜੀ।
ਹੂੰ।
ਮੈਂ ਕਿਹਾ ਚਲੋ ਸ਼ਾਮੀ ਜਾ ਕੇ ਅੱਜ ਐਕਟੀਵਾ ਲੈ ਆਣੀ ਹੈ ਸ਼ਾਮਾਂ ਨੂੰ ਜਾ ਕੇ, ਚਲੋ, ਹਨਾ ਥੋੜੀ ਬਹੁਤੀ ਡਾਊਨ ਪੇਮੈਂਟ ਤਾਂ ਹੈ, ਥੋੜੀ ਬਹੁ ਫਾਈਨੈਂਸ ਕਰਾ ਲਾਂਗੇ ਇਹ ਹੈ ਕਿ ਚਲੋ ਘਰ ਦੀ ਚੀਜ਼ ਬਣ ਜਾਏਗੀ। ਹੁਣ ਤੁਹਾਨੂੰ ਪਤਾ, ਚਾਹ ਬਣਾਣੀਆਂ ਕਿੰਨੀਆਂ ਔਖੀਆਂ ਇਸ ਟਾਈਮ ਦੇ ਆ ਹਨਾ ਮਾਹੌਲ ਦੇ ਵਿੱਚ
ਹੋਰ ਮਹਿੰਗਾਈ ਇੰਨੀ ਹੋ ਗਈ ਆ ਬਸ ਕੁਝ ਕਹਿਣ ਦਾ ਰਾਦ ਨੀ ਆ,
ਹਾਂਜੀ ਜੀ,, ਵ
ਹੂੰ।
ਹੋਰ ਜੀ।
ਹੋਰ ਸਭ ਵਧੀਆ, ਹੋਰ ਮੈਂ ਵੀ ਅੱਜ, ਜਾਣਾ ਸੀ ਸਕੂਟੀ ਦਾ ਉਹਦੀ ਬੈਟਰੀ ਖਰਾਬ ਹੋ ਗਈ ਹੈ ਤੇ ਬਦਲ ਵਾਣ ਵਾਸਤੇ ਦੇਖਦੇ ਆ, ਕਿ ਕਹਿਦੇ ਹੈ ਤੇ ਹਲੇ ਗਰ੍ਹੰਟੀ ਚ ਹੀਏ।
ਤੁਹਾਡੀ ਗਰੰਟੀ ਚ ਜਾਂ, ਗਰੰਟੀ ਤੋਂ ਬਦ ਖਤਮ ਹੋ ਗਈ।
ਹਾਲੇ ਹੁਣੇ ਲਿੱਤੀ ਹੈ, ਮਹੀਨਾ ਕਾ ਹੋਇਆ ਸਕੂਟੀ ਨਵੀ ਸਕੂਟੀ ਹੈ
ਅੱਛਾ ਜੀ, ਉਹ ਫੇਰ ਤੇ ਉਹ ਬੈਟਰੇ ਦੀ ਗਰੰਟੀ ਹੋਏਗੀ, ਹਾਂ।
ਹਾਂਜੀ, ਹਾਂਜੀ, ਹਾਂਜੀ, ਬਸ ਉਹਨੂੰ ਕਹਾਂਗਾ ਨਾ ਬੈਟਰੀ ਵੀ ਚੇਂਜ ਕਰਦੇ ਭੀ ਇਦੀ ਨਾਂ ਐਵਰੇਜ ਸਹੀ ਨਹੀਂ ਆ ਰਹੀ, ਉਹਨੇ ਕਿਹਾ ਸੀ ਕਿ ਵੀ ਐ ਚੱਲੇਗੀ ਘੱਟ ਤੋਂ ਘੱਟ ਸੱਠ ਪੈਂਠ ਕਿਲੋਮੀਟਰ ਤੇ ਚੱਲ ਰਹੀ ਹੈ, ਸਿਰਫ਼ ਅਠਾਈਸ- ਅਠਾਈਸ ਕਿਲੋਮੀਟਰ।
ਓ ਇੰਨਾ ਫ਼ਰਕ ਪੈ ਰਿਹਾ ਫੇਰ ਆਪ ਵੀ ਚੇਂਜ ਹੋ ਗਈਆਂ ਨਾ ਤੇ ਫੇਰ ਆਪਣੇ ਆਟੋਮੈਟਿਕ ਕਿ ਆਪਣਾਂ ਉਹਨਾ ਨੇ ਐਵਰੇਜ ਨਹੀਂ ਸ਼ਟਾਰਟ, ਮੈਨੂੰ ਵੀ ਉਹਨਾਂ ਨੇ ਕਿਹਾ ਈ, ਸੌ ਦਾ ਮਤਲਬ ਕੀ ਸੌ ਕਿਲੋਮੀਟਰ ਤਹਾਡੀ, ਚੱਲੇਗੀ, ਐਵਰੇਜ ਜਿਵੇਂ ਕਿ ਸੌ ਕਿਲੋਮੀਟਰ ਤੱਕ ਤੁਸੀਂ ਚਲਾ ਸਕਦੇ ਜੇ
ਠੀਕ ਹੈ, ਠੀਕ ਹੈ।
ਮੈਂ ਕਿਹਾ ਚਲੋ ਠੀਕ ਆ ਸੌ ਕਿਲੋਮੀਟਰ ਵੀ ਹਨਾ ਬੈਟਰੀਆਂ ਦੋ, ਚਾਰ ਦੋਨੇ ਚਾਰੇ ਨਵੀਆਂ ਪਈਆ ਉਹਦੇ ਵਿੱਚ ਦੋਨੇ, ਚਲੋ ਸੌ ਕਿਲੋਮੀਟਰ ਬੜਾ ਆਪਾਂ ਘੁੰਮਨਾ ਵੀ ਕਿੱਥੇ ਹੁੰਦਾ ਬਾਹਰ ਗਲੀਆਂ ਵਿੱਚ ਹੀ ਜਾਨਾ ਹੁੰਦਾ ਵਾ ਜਾਂ ਕਿਤੋ ਸਮਾਨ ਲੈ ਕੇ ਦੇਨਾ ਹਨਾਂ। ਹਾਂਜੀ। ਜੇ ਕਿਤੇ ਦੂਰ ਜਾਨਾ ਹੋਵੇਗਾ, ਤਾਂ ਆਪਾਂ ਚਲੋ ਪੈਟਰੋਲ ਵਾਲੀ ਆਪਾ ਲੈ ਜਾਣੀ, ਹਾ ਜੇ ਨੇੜੇ ਤੇੜੇ ਗਏ ਤੇ, ਆਪਾਂ ਦੂਸਰੀ ਐਕਟਵਾ ਨਾ ਦੋਨੇ ਐਕਟਵਾ ਗੱਡੀਆਂ ਦਾ ਮਤਲਬ ਕੀ ਆਪਾਂ ਨੂੰ ਫਾਏਦਾ ਹੋ ਜਾਣਾ ਹਨਾ।
ਸਹੀ ਗੱਲ ਹੈ, ਬਿਲਕੁਲ ਹਾ ਹੂੰ,
ਵੈਸੇ ਅੱਜ ਮੈਂ ਵੀ ਆਪਣਾ ਗੱਡੀ ਦੇ ਸੰਡੇ ਈ, ਮੈਂ ਗੱਡੀ ਦੀ ਸਰਵਿਸ ਕਰਉਨ ਵੀ ਜਾਣੀ ਸੀ। ਤੇ ਗਡ ਗਰਮੀ ਇਨੀ ਲੱਗਨ ਦਈ ਨਾ ਮੇਰਾ ਦਿਲ ਹੀ ਨੀ ਕਰਨ ਦਾ ਏਜੰਸੀ ਜਾਣ ਨੂੰ।
ਹਾਂਜੀ, ਬਿਲਕੁਲ ਵੀ ਘਰ ਤੋਂ ਬਾਹਰ ਨਿਕਲਨ ਦਾ ਮਨ ਹੀ ਨਹੀਂ ਕਰ ਰਿਹਾ, ਗਰਮੀ ਏਨੀ ਹੋ ਰਹੀ ਹੈ ਬਹੁਤ ਜ਼ਿਆਦਾ।
ਫੈਮਿਲੀ, ਆਪਾਂ ਪਲੈਨ ਕਰਨ ਦਏ ਘੁੰਮਨ-ਫਿਰਨ ਦਾ,
ਹਮ।
ਤੇ ਆਪਣਾ ਉੱਥੇ ਜਾਣ ਦਾ ਕੀ ਕਹਿੰਨ ਨੇ, ਨਕੋਦਰ ਜਾਣ ਦਾ। ਦਰਗਾਹ ਦੇ, ਤੇ ਉਹ ਫੇਰ ਹਾਂਜੀ, ਉਹ ਘਰਦੇ ਕਹਿੰਦੇ ਕਿ ਚਲੋ ਆਪਾਂ ਮੱਥਾ ਟੇਕ ਆਉਂਨੇ, ਮੈਂ ਗੱਡੀ ਦੀ ਪਹਿਲੇ ਸਰਵਿਸ ਕਰਾਉਣ ਪੈਣੀ ਏ। ਤੇ ਫੇਰ ਜਾਣਾ ਮੈਂ ਵਾਂ, ਮੈਂ ਹਾਂ ਨਹੀਂ ਤੇ ਤੁਹਨੂੰ ਪਤਾ ਵਾ ਗੱਡੀ ਦੀ ਸਰਵਿਸ ਨਾ ਕਰੀਏ, ਗੱਡੀ ਦਾ ਖਰਾਬ ਇੰਜਣ ਦੇ ਵਿੱਚ ਫਰਕ ਪੈ ਜਾਣਾ, ਆਹ ਤੇ, ਪਾਪਾ ਵੀ ਅੱਜ ਕਹਿ ਰਹੇ ਜਾ- ਜਾ ਅੱਜ ਤੂੰ ਫਰੀ ਆ, ਸੰਡੇ ਹੈਗਾ ਤੇ ਛੁੱਟੀ ਏ, ਜਾਕੇ ਸਰਵਿਸ-ਸੂਰਵਿਸ ਕਰਾ ਲਿਆ ਤੇ ਜਿਹੜਾ ਆਪਾਂ ਫੇਰ ਵੇਖ ਲੈਨੇ ਕੱਲ ਜਾਣਾ ਜਾਂ ਪਰਸੋਂ ਜਾਣਾ ਹਨਾਂ, ਫੇਰ ਮੈਂ ਤਿਆਰ ਹੋ ਜਾਊ ਜੇ ਕੀ ਪਤਾ ਆਪਾਂ ਨਕੋਦਰ ਤੋਂ ਅੱਗੇ, ਕਿੱਤੇ ਹੋਰ ਹਿਮਾਚਲ ਵਾਲੀ ਸਾਈਡ ਤੇ ਆਪਾਂ ਘੁੰਮਣ ਫਿਰਨ ਚਲੇ ਜਈਏ। ਤਹਾਨੂੰ ਪਤਾ ਜਦੋਂ ਫੈਮਲੀ ਆਪਾਂ ਘਰੋਂ ਨਿਕਲ ਜਾਂਦੀ ਹੈ, ਫੇਰ ਆਪੇ ਨਿਕਲ ਜਾਂਦੇ ਰਸਤੇ ਵੀ ਜਾਂ ਵੀ ਅੱਜ ਏ ਤੇ ਏਧਰ-ਉੱਧਰ ਚਲੀਏ।
ਹੂੰ, ਹੂੰ ਸਹੀ ਗੱਲ ਆ।
ਬੱਚਿਆ ਨੂੰ ਛੁੱਟੀਆਂ ਪਾਈਆ, ਬੱਚੇ ਵੀ ਮਗਰ ਪਏ ਆ। ਭੀ ਲੈ ਕੇ ਚੱਲੋ ਮਾਮੂ। ਪਾਪਾ ਲੈ ਕੇ ਚਲੋ ਸਾਨੂੰ, ਘੁਮਾਨ-ਫਿਰਾਨ ਵਾਸਤੇ।
ਹਾਂਜੀ, ਹਾਂਜੀ। ਨਹੀਂ ਪਤਾ ਕੀ ਏ, ਏ ਹੁਣ ਲਾਸਟ ਛੁੱਟੀਆਂ ਰਹਿ ਗਈਆਂ, ਬਸ ਹੁਣ ਛੁੱਟੀਆਂ ਖਤਮ ਹੋ ਜਾਣ
ਹਾਂਜੀ, ਹਾਂਜੀ ਉਹ ਆਪ ਬਸ ਲਾਸਟ ਦਿਨ ਆ, ਹੋਰ ਵੱਧ ਤੋਂ ਵੱਧ ਹਫ਼ਤਾ ਦਸ ਦਿਨ ਹਨਾ। ਬੱਚਿਆਂ ਦੇ ਵੀ ਛੁੱਟੀਆਂ ਖਤਮ ਹੋ ਜਾਣੀਆਂ ਨੇ, ਫਿਰ ਬੱਚਿਆਂ ਨੇ ਸਕੂਲਾਂ ਦੇ ਵਿੱਚ।
ਹੂੰ।
ਹਾਂਜੀ।
ਹੂੰ, ਚਲੋ ਠੀਕ ਏ ਫਿਰ, ਫੇਰ ਮਿਲਦੇ ਆ ਸ਼ਾਮ ਵੇਲੇ।
ਹਾਂਜੀ, ਹਾਂਜੀ ਜ਼ਰੂਰ, ਮੈਂ ਕਿਹਾ ਜ਼ਰੂਰ ਭਾਜੀ, ਮਾੜਾ ਜਿਹਾ ਮੌਸਮ ਠੰਡਾ ਜਿਹਾ ਹੋ ਜਾਂਦਾ, ਫੇਰ ਆਪਾਂ ਮਿਲਦੇ। ਓਏ ਗਰਮੀ ਬਹੁਤ ਜ਼ਿਆਦੀ ਆ, ਨਿਕਲਣ ਨੂੰ ਦਿਲ ਨੀ ਕਰਨ ਦਿਆ।
ਹਾਂਜੀ, ਹਾਂਜੀ। ਠੀਕ-ਠੀਕ ਏ ਜੀ, ਅੱਛਾ ਜੀ, ਸਾਸ ਰੀ ਕਾਲ।
ਠੀਕ, ਸਸ ਰੀ ਕਾਲ।